ਹਾਲ-ਚਾਲ ਕਿਵੇਂ ਹੋ?
ਹਾਂਜੀ, ਵਧੀਆ ਹੋਰ ਤੁਸੀਂ ਦੱਸੋ ਕੀ ਹਾਲ ਚਾਲ ਨੇ?
ਹਾਂਜੀ, ਮੈਂ ਵੀ ਵਧੀਆ ਤੁਸੀਂ ਦੱਸੋ?
ਹਾਂਜੀ, ਅਸੀਂ ਵਧੀਆ। ਤੇ ਅੱਜ ਅਸੀਂ ਗੱਲ ਕਰਾਂਗੇ ਸਟੱਡੀ ਦੇ ਬਾਰੇ ਕਿ ਅਸੀਂ ਜਿਵੇਂ ਦੇਖਨੇ ਹਾਂ ਕਿ ਅਸੀਂ
ਸਟੱਡੀ ਕਰਕੇ ਕਿੰਨੀ ਅੱਗੇ ਵੱਧ ਸਕੇ ਸਕਦੇ ਹਾਂ ਅਸੀਂ ਹੈ ਨਾ਼, ਤੇ ਸਟੱਡੀ ਸਾਡੇ ਲਈ ਬਹੁਤ ਇੰਪੋਰਟੈਂਟ ਏ। 'ਤੇ ਤੁਸੀਂ ਦੇਖ ਸਕਦੇ ਹੋ ਕਿ ਸਟੱਡੀ ਤੋਂ ਬਿਨਾਂ ਮਤਲਬ ਫਿਊਚਰ ਕੁਛ ਵੀ ਨੀ ਹੈਗਾ ਜਿਵੇਂ ਅਨਪੜ੍ਹ ਲੋਕ ਨੇ ਮਤਲਬ ਅ ਜਾਂ ਤਾਂ ਅਸੀਂ ਕਹਿ ਸਕਦੇ ਕਿ ਮਤਲਬ ਉਹ ਫਾਈਨੈਂਸ਼ੀਅਲ ਥੋੜਾ ਇੱਦਾਂ ਉਨਾਂ ਦੀ ਕੰਡੀਸ਼ਨ ਸੀ, ਉ ਕਿ ਪੜ੍ਹ ਨੀ ਸਕੇ। ਜਾਂ ਏਦਾਂ ਅਸੀਂ ਕਹਿ ਸਕਣੇ ਹਾਂ ਕਿ ਉਹਨਾਂ ਨੂੰ ਮਤਲਬ ਉ ਉਸ ਟਾਈਮ ਸੋਰਸ ਨੀ ਸੀ ਕਿ ਉ ਅੱਗੇ ਵੱਧ ਸਕੇ। ਉ ਸਟੱਡੀ ਨੂੰ ਆਪਣੀ ਕੰਟੀਨਿਊ ਰੱਖ ਸਕੀਏ ਤੇ ਹੁਣ ਅਸੀਂ ਦੇਖਣੇ ਹਾਂ ਹੁਣ ਸਾਰੀ ਫੈਸਿਲਿਟੀ ਏ 'ਤੇ ਹੁਣ ਅਸੀਂ ਸਟੱਡੀ ਕਰ ਸਕਦੇ ਹਾਂ ਤੇ ਸਟੱਡੀ ਦੇ ਬਹੁਤ ਫਾਇਦੇ ਹੋ ਹੈ ਹੋ ਹੁੰਦੇ ਤੇ ਤੁਸੀਂ ਮੈਨੂੰ ਦੱਸੋ? ਦੱਸੋਗੇ ਕਿ ਸਟੱਡੀ ਦੇ ਕੀ-ਕੀ ਫਾਇਦੇ ਨੇ ਅਸੀਂ ਕੀ ਕਰ ਸਕਦੇ ਹਾਂ?
ਸਟੱਡੀ ਕਰਕੇ ਅਸੀਂ ਇੱਕ ਅੱਛੀ ਜੌਪ ਕਰ ਸਕਦੇ ਹਾਂ। ਸਮਾਜ 'ਚ ਇੱਕ ਅੱਛਾ ਇਨਾਮ ਹੁੰਦਾ, ਜੋ ਪੜ੍ਹਾ-ਲਿਖਾ ਹੁੰਦਾ ਹੈ, ਨਹੀਂ ਤੇ ਅਨਪੜ੍ਹ ਅਨ ਪੜਾ ਨਾਲ ਕੋਈ ਚਜ਼ ਨਾਲ ਬੋਲਦਾ ਵੀ ਨਹੀਂ ਏ।
ਹਾਂਜੀ, ਸਹੀ ਕਿਹਾ ਸਹੀ ਗੱਲ ਹੈ ਬਿਲਕੁਲ 'ਤੇ ਮਤਲਬ ਅਨਪੜ੍ਹਾਂ ਨੂੰ ਕੋਈ ਅੱਜ-ਕੱਲ ਸਮਝਦਾ ਹੀ ਨੀ ਹੈਗਾ ਤੇ ਅੱਜ ਕ ਕੱਲ ਏ ਕਹਿੰਦੇ ਨੇ ਕਿ ਜਿਹਦੇ ਕੋਲ ਪੈਸਾ ਹੈ ਜਿਹਦੇ ਕੋਲ ਪੜਾਈ ਹੈ ਉ ਸਭ ਕੁਝ ਏ।
ਹਾਂ, ਕਹਿੰਦੇ ਪੈਸੇ ਦੀ ਵੈਲੂ ਹੈ ਅੱਜ-ਕੱਲ ਬੰਦੇ ਦੀ ਨੀ ਹੈ।
ਨਹੀਂ-ਨਹੀਂ, ਅੱਜ-ਕੱਲ ਜਿਹਦੇ ਕੋਲ ਪੈਸਾ ਹੈ ਉਹੀ ਸਭ ਤੋਂ ਅਮੀਰ ਹੈ ਬਸ ਉਹਦੀ ਇੱਜ਼ਤ ਹੈਗੀ ਉਹਦਾ ਹੀ ਮਾਨ-ਸਮਾਨ ਏ ਅੱਜ-ਕੱਲ ਭਾਵੇਂ ਬੰਦਾ ਪੜ ਮਤਲਬ ਉੱਦਾਂ ਮਤਲਬ ਵੈੱਲ ਵੀ ਹੋਏ, ਵੈੱਲ ਐਜੂਕੇਟਡ ਵੀ ਹੋਵੇ, ਲੇਕਿਨ ਅਗਰ ਉਹਦੇ ਕੋਲ ਪੈਸਾ ਨਈ ਐ ਤੇ ਉਹਦੀ ਮਤਲਬ ਇੱਜ਼ਤ ਥੋੜ੍ਹੀ ਘੱਟ ਜਾਂਦੀ ਐ ਲੇਕਿਨ ਅਸੀਂ ਸਟੱਡੀ ਦੇ ਬੇਸ 'ਤੇ ਪੜ੍ਹਾ ਲਿਖਾ ਜ਼ਿਆਦਾ ਹੋਣ ਕਰਕੇ ਅਸੀਂ ਉਸ ਪੁਜੀਸ਼ਨ ਨੂੰ ਅਸੀਂ ਕੈਚ ਕਰ ਸਕਣੀ ਆ, ਉਹਨੂੰ ਫੜ ਸਕਣੀ ਆ।
ਹਾਂਜੀ।
ਅਸੀਂ ਵੇਖ ਸਕਨੇ ਆ ਕਿ ਜਿੰਨੇ ਵੀ ਮਤਲਬ ਜਿਹੜੀ ਅਸੀਂ ਰਾਸ਼ਟਰਪਤੀ ਦੀ ਅਗਰ ਗੱਲ ਪ੍ਰੈਜੀਡੈਂਟ ਦੀ, ਦੋ੍ਰਪਦੀ ਮੁਰਮੂਰ ਤੇ ਉਹ ਕਹਿੰਦੇ ਨੇ ਕਿ ਉਹ ਐੱਯਸ ਟੀ ਕਾਸਟ ਤੋਂ ਵੀ ਮਤਲਬ ਸ਼ਡਿਊਲ ਕਾਸਟ ਤੋਂ ਉਸ ਤੋਂ ਵੀ ਨੀ ਵਿੱਚ ਆਉਂਦੇ ਸੀ ਉਹ ਮਤਲਬ ਉਹ ਆਦਿਵਾਸੀ ਸੀ, ਮਤਲਬ ਆਦਿਵਾਸੀ ਪਰਿਵਾਰ ਤੋਂ ਬਿਲੋਂਗ ਕਰਦੇ ਸੀ ਉਹ। ਤੇ ਉਹ ਦੱਸ ਰਹੇ ਸੀ ਇੱਕ ਇੰਟਰਵਿਊ 'ਚ ਮਤਲਬ ਦੱਸ ਰਹੇ ਸੀ ਉਹ ਕਨਫਰੰਸ 'ਚ
ਉਹ ਐ, ਹਾਜੀ।
ਤੇ ਉਹ ਦੱਸ ਰਹੇ ਸੀ ਕਿ ਉਹ ਆਦਿਵਾਸੀ ਫੈਮਲੀ ਤੋਂ ਬਿਲੋਗ ਕਰਦੇ ਸੀ। ਤੇ ਉਹਨਾਂ ਨੇ ਸਟੱਡੀ ਦੇ ਬੇਸ 'ਤੇ ਸਟੱਡੀ ਕੀਤੀ ਵਧੀਆ ਵੈੱਲ ਐਜੂਕੇਟਿਡ ਹੋਏ ਤੇ ਹੁਣ ਉਹ ਪ੍ਰੈਜੀਡੈਂਟ ਬਣ ਗਏ ਨੇ ਮਤਲਬ ਇਹ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਸਟੱਡੀ ਦੇ ਕਾਰਨ ਸਟੱਡੀ ਦੇ ਕਾਰਨ ਪੜ੍ਹਾਈ ਕਰ-ਕਰ ਕਰਕੇ ਅਸੀਂ ਕਿੰਨੀ ਉੱਚੀ ਪੁਜੀਸ਼ਨ ਨੂੰ ਅਸੀਂ ਲੈ ਸਕਦੇ ਹਾਂ ਇਹ ਪੜ੍ਹਾਈ ਤੋਂ ਹੀ ਸੰਭਵ ਹੋ ਪਾਇਆ ਹੁਣ ਤੁਸੀਂ ਦੇਖ ਸਕਦੇ ਹੋ।
ਹਾਂਜੀ‌। ਉਹ ਤਾਂ ਹੈ ਹੀ ਆ।
ਹੂੰ, ਬਾਕੀ ਅਸੀਂ ਆਪਣਾ ਸਭ ਕੁਝ ਮਤਲਬ ਪੜ੍ਹਾਈ ਕਰਕੇ ਅਸੀਂ ਵੱਧ ਸਕਦੇ ਹਾਂ। ਕਿਉਂਕਿ ਪੜ੍ਹਾਈ ਸਾਨੂੰ ਮਤਲਬ ਆਤਮ ਸਨਮਾਨ ਦਿਲਾਉਂਦੀ ਹੈ, ਕੋਂਨਫੀਡੈਂਸ ਸਾਡਾ ਵਧਾਉਂਦੀ ਹੈ। ਤੇ ਸਾਨੂੰ ਸਮਾਜ ਦੇ ਸਮਾਜ ਦੇ ਅੰਦਰ ਰਹਿਣ ਦੇ ਸਾਨੂੰ ਤਰੀਕੇ ਵੀ ਦੱਸਦੀਏ ਕਿ ਅਸੀਂ ਕਿੱਦਾਂ ਰਹਿਣੈ।
ਹਾਂਜੀ-ਹਾਂਜੀ।
ਹਾਂਜੀ। ਬਾਕੀ ਤੁਸੀਂ ਮੈਨੂੰ ਦੱਸੋਗੇ ਕਿ ਅਸੀਂ ਸਟੱਡੀ ਦੇ ਬੇਸ 'ਤੇ ਹੋਰ ਕੀ-ਕੀ ਕਰ ਸਕਦੇ ਹਾਂ? ਮਤਲਬ ਪੜ੍ਹਾਈ ਕਰਕੇ
ਜੋਬ ਮਿਲ ਸਕਦੀ ਆ, ਪੈਸਾ ਵੀ ਐ। ਅੱਛਾ ਕਮਾ ਸਕਦਾ ਐ ਬੰਦਾ।
ਹਮ-ਹੂੰ।
ਹਾਂਜੀ।
ਬਾਕੀ ਅਸੀਂ ਅੱਛੀ ਨੌਕਰੀ ਵੀ ਅਗਰ ਅਸੀਂ ਜ ਮਤਲਬ ਪੜ੍ਹੇ ਲਿਖੇ ਹੋਵਾਂਗੇ ਅਸੀਂ ਵੈੱਲ ਐਜੂਕੇਟਿਡ ਹੋਵਾਂਗੇ। ਤੇ ਅਸੀਂ ਮਤਲਬ-ਮਤਲਬ ਅੱਛਾ ਕਰ ਸਕਨੇ ਆ ਅਸੀਂ ਅ ਮਤਲਬ ਬੈਸਟ ਅਸੀਂ ਜੋਬ ਲੈ ਲੈ ਸਕਨੇ ਆ। ਹਾਂਜੀ, ਅਸੀਂ ਫੈਮਿਲੀ ਲਈ ਵੀ ਦੇਖੋ ਸਟੱਡੀ ਕਰਕੇ, ਅਸੀਂ ਫੈਮਿਲੀ ਲਈ ਵੀ ਸਭ ਕੁਝ ਕਰ ਸਕਨੇ ਆ। ਹੁਣ ਉਹਨੂੰ ਕੀ ਪਤਾ ਸੀ ਦਰੋਪਦੀ ਮੁਰਮੂ ਨੂੰ ਜਿਹੜੇ ਪ੍ਰੈਜੀਡੈਂਟ ਹੈਗੇ ਨੇ ਉਹਨਾਂ ਨੂੰ ਮਤਲਬ ਉਹ ਸਟੱਡੀ ਦੇ ਬੇਸ 'ਤੇ ਹੀ ਹੁਣ ਪ੍ਰੈਜੀਡੈਂਟ ਦੀ ਚੇਅਰ ਤੱਕ ਪਹੁੰਚੇ ਨੇ, ਕੁਰਸੀ ਤੱਕ ਉਸ ਚੇਅਰ ਨੂੰ ਉਹਨਾਂ ਨੇ ਹਾਸਿਲ ਕੀਤਾ, ਉਸ ਸਟੱਡੀ ਦੇ ਵੇਸ ਤੇ ਈ ਕੀਤੈ। ਉਹ ਅਗਰ ਮਤਲਬ ਉਹ ਸੋਚਦੇ ਕਿ ਮੈਂ ਤੇ ਆਦਿਵਾਸੀ ਪਰਿਵਾਰ ਤੋਂ ਬਿਲੋਂਗ ਕਰਦੇ ਆ। ਤੇ ਮੈਂ ਕੀ ਕਰਾਂਗੀ ਪੜ੍ਹ-ਲਿਖ ਕੇ, ਕਿ ਮੈਂ ਤਾਂ ਕੁਝ ਬਣਨਾ ਹੀ ਨਹੀਂ ਹੈਗੀ ਉਹਨਾਂ ਦੇ ਅੰਦਰ ਵੀ ਨੈਗੇਟਿਵਿਟੀ ਆ ਸਕਦੀ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਆਪਣੀ ਕੰਡੀਸ਼ਨ ਨੂੰ ਸੁਧਾਰ ਸਕ ਹੁਣ ਉਹ ਪੜ੍ਹੇ-ਲਿਖੇ, ਉਹ ਉਹਨਾਂ ਨੇ ਸਭ ਕੁਛ ਕੀਤਾ ਤੇ ਹੁਣ ਉਹ ਪ੍ਰੈਜੀਡੈਂਟ ਬਣ ਗਏ ਨੇ, ਕਿੰਨੀ ਮਤਲਬ ਗਰਭ ਵਾਲੀ ਬਾਤ ਹੈ ਸਾਡੇ ਲਈ ਏ ਮਾਨ ਵਾਲੀ ਗੱਲ ਐ ਸਾਡੇ ਲਈ ਕਿ ਉਹ ਮਤਲਬ ਸਟੱਡੀ ਦੇ ਕਾਰਨ ਕਿੰਨਾ ਉੱਚਾ ਉੱਠ ਗਏ ਨੇ।
ਹਾਂਜੀ-ਹਾਂਜੀ ਔ ਤੇ ਹੈ ਈ।
ਉਨੂੰ ਮਤਲਬ ਅਨਪੜ੍ਹਾਂ ਨੂੰ ਵੀ ਸਿੱਖ ਦਿੱਤੀ ਏ। ਕਿ ਅਸੀਂ ਪੜ੍ਹ ਲਿਖ ਕੇ ਕੁਛ ਅੱਛਾ ਇਨਸਾਨ ਬਣ ਸਕਦੇ ਆ।
ਬਟ ਗਰਮੈਂਟ ਨੇ ਵੀ ਹਰ ਇੱਕ ਲਈ ਉਹ ਕਰਿਆ ਜਿਵੇਂ ਜੋ ਮਤਲਬ ਅਫੋਰਡ ਨੀ ਕਰ ਸਕਦੇ ਪੜ੍ਹਾਈ ਉਦੇ ਲਈ ਗੌਰਮੈਂਟ ਸਕੂਲ ਖੋਲ੍ਹੇ ਹੋਏ ਨੇ।
ਹਾਂਜੀ ਹਮ ਹਾਂਜੀ ਬਾਕੀ ਪੈਲੇ ਜ਼ਮਾਨੇ ਤਾਂ ਅਸੀਂ ਦੇਖੀਏ ਅਗਰ ਪੈਲਾਂ ਮਤਲਬ ਮੁੰਡਿਆਂ ਨੂੰ ਪੜ੍ਹਾਇਆ ਜਾਂਦਾ ਸੀ। ਤੇ ਮਤਲਬ ਜੇੜੀ ਕੁੜੀਆਂ ਸੀ ਨੂੰ ਪੜ੍ਹਾਇਆ ਜਾਂਦਾ ਸੀ ਉਨਾਂ ਨੂੰ ਕੈਂਦੇ ਸੀ ਕਿ ਤੂੰ ਤੇ ਰਸੋਈ ਚੌਕੇ ਤਕ ਈ ਮਤਲਬ ਸਿੰਮਿਤ ਏ ਤੈਨੂੰ ਪੜ-ਲਿਖ ਕੇ ਤੂੰ ਕੀ ਕਰਨਾ ਤੂੰ ਬਰਤਨ ਹੀ ਮਾਂਜਣੇ ਨੇ ਲੇਕਿਨ ਹੁਣ ਇੱਦਾਂ ਦਾ ਸਿਸਟਮ ਸਭ ਖ਼ਤਮ ਹੋ ਗਿਆ ਹੁਣ ਤੇ ਹਰ ਕੋਈ ਭਾਵੇਂ ਓ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਭਾਏ ਭਾਵੇਂ ਕੋਈ ਵੀ ਹੋਵੇ ਓ। ਹਨਾ ਉਸ ਹਰ-ਹਰ ਕਿਸੇ ਨੂੰ ਇਹ ਸਰਕਾਰ ਨੇ ਅਧਿਕਾਰ ਦੇਤਾ ਹੈ ਕਿ ਕਿ ਹੁਣ ਅਸੀਂ ਪੜ-ਲਿਖ ਕੇ ਵਧੀਆ ਮਤਲਬ ਕੁਛ ਕਰ ਸਕਨੇ ਆਂ ਆਪਣੇ ਫਿਊਚਰ ਲਈ। ਅਤੇ ਅਸੀਂ ਪੜ੍ਹਾਈ ਕਰਕੇ ਆਪਣੇ ਫਿਊਚਰ ਨੂੰ ਮਤਲਬ ਬੈਸਟ ਬਣਾ ਸਕਨੇ ਆ ਕੈਰੀਅਰ ਨੂੰ ਆਪਾਂ ਵਧਾ ਸਕਦੇ ਆ ਆਪਾਂ ਮਤਲਬ ਬੈਸਟ ਕਰ ਸਕਨੇ ਆ ਆਪਣੀ ਲਾਈਫ ਚ ਅਸੀਂ ਪੂਰੀ ਤਰਾ।
ਹਾਂਜੀ-ਹਾਂਜੀ ਬੋਲ ਵੀ ਲੈ
ਕੀ-ਕੀ ਫਾਇਦੇ ਨੇ ਅਸੀਂ ਹੋਰ ਕੀ ਕਰ ਸਕਨੇ ਆਂ ਪੜ੍ਹਾਈ ਦੇ ਰਿਲੇਟਿਡ?
ਦੂਜਿਆਂ ਨੂੰ ਉਹ ਵੀ ਤੇ ਮਤਲਬ ਦੂਜਿਆਂ ਨੂੰ ਪੜਾ ਵੀ ਸਕਦੇ ਆ।
ਹਾਂਜੀ।
ਸਿਖਾ ਵੀ ਸਕਦਾ ਅਗਰ ਸਾਨੂੰ ਕੋਈ ਚੀਜ਼ ਆਂਦੀ ਐ ਤਾ ਦੁਸਾਆ ਨੂੰ ਸਿਖਾ ਵੀ ਸਕਦੇ ਆ ਆਪਾਂ।
ਹਾਂਜੀ-ਹਾਂਜੀ ਹੁਣ ਪੇਲਾਂ ਦੇਖੋ ਤੁਸੀਂ ਪੇਲੇ ਜਮਾਨੇ ਦੇ ਅੰਦਰ ਸਕੂਲ ਵੀ ਨੀ ਹੁੰਦੇ ਸੀ। ਆਸ਼ਰਮ ਦੇ ਬ ਆਸ਼ਰਮ ਦੇ ਵਿੱਚ ਬੈ ਕੇ ਬੰਦੇ ਪੜ੍ਹਦੇ ਸੀ ਮਤਲਬ ਬ ਚੇ ਪੜਦੇ ਸੀ ਤੇ ਹੁਣ ਤੇ ਹੂੰ ਤੇ ਹੁਣ ਤੇ ਮਤਲਬ ਸਕੂਲ ਵੀ ਵਧੀਆ ਖੁੱਲ ਗਏ ਨੇ ਭਾਵੇਂ ਉਹ ਗਰੀਬ ਵੀ ਹੋਵੇ ਸਰਕਾਰੀ ਸਕੂਲ ਦੇ ਅੰਦਰ ਜਾ ਕੇ ਉਹ ਪੜ੍ਹ ਸਕਦਾ ਆਪਣੀ ਸਟੱਡੀ ਨੂੰ ਕੰਟੀਨਿਊ ਕਰ ਸਕਦਾ ਤੇ ਪ੍ਰਾਈਵੇਟ ਸਕੂਲ
ਗੌਰਮੈਂਟ ਸਕੂਲ
ਹਾਂਜੀ।
ਤੁਹਾਡੇ ਮੈਂ ਕਿਹਾ ਉੱਥੇ ਹੈ ਕੋਈ ਗੌਰਮੈਂਟ ਸਕੂਲ?
ਹਾਂਜੀ ਸਾਡੇ ਐਥੇ ਹੇਗੇ ਨੇ ਇੱਕ ਹੈਗੇ ਗੌਰਮੈਂਟ ਸਕੂਲ ਹੈਗੇ। ਵਧੀਆ ਹੈਗਾ ਹੁਣ ਤੇ ਪੈਲਾਂ ਤਾਂ ਜਦੋਂ ਅਸੀਂ ਪੜ੍ਹਦੇ ਸੀ ਤਾਂ ਮਤਲਬ ਜਦੋਂ ਇਹ ਸਿਸਟਮ ਥੋੜ੍ਹਾ ਜਿਹਾ ਏਦਾਂ ਸੀਗਾ ਮਤਲਬ ਸੋਰਸਿਸ ਕੰਮ ਸੀਗੇ।
ਹਾਂ
ਹੁਣ ਤੇ ਸੋਰਸਿਸ ਵੀ ਵਧਾਤੇ ਨੇ ਬੈਂਚ ਵਗੈਰਾ ਪੈਲਾ ਤੇ ਅਸੀਂ ਜਦੋਂ ਪੜ੍ਹਦੇ ਸੀ ਤੇ ਮਤਲਬ ਬੋਤ ਓ ਹੁੰਦਾ ਸੀ ਅਸੀਂ ਚਾ ਅ ਟਾਟ ਲਗਾ ਕੇ ਬੈਂਦੇ ਸੀ। ਤੇ ਹੁਣ ਤੇ ਸੋਰਸਿਸ ਵੀ ਵੱਧ ਗਏ ਨੇ। ਹਾਂਜੀ ਹੁਣ ਤੇ ਬੈਂਚਿਸ ਵਗੈਰਾ ਵੀ ਹੋ ਗੇ ਨੇ ਉੱਥੇ ਬਲੈਕ ਬੋਰਡ ਵਗੈਰਾ ਵੀ ਹੁਣ ਸਭ ਕੁਛ ਮਤਲਬ ਅਰੇਂਜ ਕੀਤਾ ਸਰਕਾਰ ਨੇ।
ਗਈ ਜੂਨ ਚ ਗਈ ਸੀ ਮੈਂ ਗੌਰਮੈਂਟ ਸਕੂਲ ਚ ਇਕ ਵਾਰੀ ਹੁਣੇ ਪਿਛਲੇ ਮੀਨੇ।
ਤੋਂ ਮੈਂ ਵੇਖਿਆ ਗੌਰਮੈਂਟ ਸਕੂਲ ਅੰਦਰ ਜਾ ਕੇ ਓਧਰ ਦੇ ਮੈਂ ਬਾਰ ਤੋਂ ਵੇਖਿਆ ਅੰਦਰ ਜਾ ਕੇ ਮੈਂ ਜੂਨ ਵੇਖਿਆ ਸੀ।
ੳ ਆਏ ਸੀ ਨਾ ਵੋਟਾਂ ਵਾਲੇ ਕਾਗਚ, ਓਦੇ ਕਰਕੇ ੳਥੇ ਏਕ ਮੈਡਮ ਬੈਠੀ ਸੀ। ੳਦੇ ਕੋਲ ਗਈ ਤਦ ਮੈਂ ਵੇਖਿਆ ਗੌਰਮੈਂਟ ਸਕੂਲ ਨੂੰ।
ਹਾਂਜੀ।
ਪਰ ੳਥੇ ਗੌਰਮੈਂਟ ਸਕੂਲ ਦੀ ਆਹ ਕਮੀ ਐ ਕਿ ਬੱਚੇਆਂ ਨੂੰ ਪੜਾਂਦੇ ਨੀ ਅੱਛੀ ਤਰਾਂ। ਤੇ ਮਾਰ
ਦੇਖੋ ਹੁਨ ਦੇਖੋ ਜੇੜੇ ਮਤਲਬ ਪੜਨ ਵਾਲੇ ਹੁੰਦੇ ਨੇ ੳਹ ਤੇ ਸਰਕਾਰੀ ਸਕੂਲ ਤੇ ਵੀ ਪੜ ਲੈਦੇ ਨੇ ਜਿ ਜਿਨਾ ਨੇ ਪੜਨਾ ਈ ਨੀ ੳਹ ਸਰਕਾਰੀ ਵੀ ਨੀ ਪੜਦੇ ੳਹ ਪ੍ਰਾਈਵੇਟ ਚ ਵੀ ਨੀ ਪੜਦੇ।
ਮੇਰੇ ਕੋਲ ਬੱਚੇ ਆਦੇ ਨੇ ਨਾ ੳ ਕੈਂਦੇ ਨੇ ਮੈਡਮ ਆਈ ਈ ਨੀ, ਮੈਡਮ ਨੇ ਪੜਾਏਆ ਈ ਨੀ, ਕੁਛ ਨੀ ਕਰਾਏਆ, ਸਰ ਨੀ ਆਏਆ ਏ ਨੀ ਹੋਏਆ, ਅੱਜ ੳ ਨੀ ਹੋਏਆ। ਇੱਕ ਮੈਨੂੰ ਅਆ ਕੇ ਕੈਂਦਾ
ਅ ਦੇਖੋ ਅਸੀ ਜਿਵੇ ਗੱਲ ਲਗਾ ਲਈਏ ਝਾਰਖੰਡ ਰਾਜਏ ਦੀ, ਹੁਨ ਤੇ ਪੈਲਾ ਹੁਨ ਤੇ ਬੋਤ ਸਹੀ ਏ ਪੈਲਾ ਤੇ ਮੈਡਮਾ ਨਈ ਆਦੀ ਸੀ ਮਤਲਬ ਪੜਾਂਦੇ ਨਈ ਸੀ ਬੱਚੇਆ ਨੂੰ ਹੁਨ ਤੇ ਮਤਲਬ ਵਧੀਆ ਫੈਸਿਲਿਟੀ ਹੋ ਗਈ ਐ। ਹੁਣ ਤੇ ਸਰਕਾਰੀ ਸਕੂਲਾ ਨੂੰ ਵੇਖ ਕੇ ਵੀ ਏਦਾ ਲੱਗਦਾ ਜਿਵੇ ਅਸੀ ਪ੍ਰਾਈਵੇਟ ਸਕੂਲ ਦੇ ਅੰਦਰ ਆ ਗਏ ਆ। ਮਤਲਬ ਸਿਸਟਮ ਹੀ ਏਦਾ ਦਾ ਕਰਤਾ ਸਰਕਾਰ ਨੇ ਮਤਲਬ ਵਧੀਆ ਕੰਮ ਕਰ ਰਈ ਏ ਸਰਕਾਰ ਹੁਨ।
ਹੂੰ ਹੂੰ।
ਹਾਜੀ, ਬਾਕੀ ਹੁਨ ਤੇ ਸੋਰਸਿਸ ਵੀ ਵਧ ਗਏ ਨੇ ਹਾਜੀ, ਬਿਲਕੁਲ ਚਾਰ-ਚਾਰ ਪੱਕ
ਲਾਈਟਸ ਵੀ ਆ ਫੁੱਲ ਕੀ ਬੰਦ ਕਈ ਵਾਰ ਜਿਵੇ ਮਤਲਬ ਲਾਈਟਸ ਦਾ ਜਰੂਰਤ ਪੈਂਦੀ ਆ ਤੇ ਲਾਈਟਸ ਵੀ ਹੈ ਪੰਖਾ ਵਗੈਰਾ ਵੀ ਹੈ, ਗਰਮੀ
ਹਾਂਜੀ ਬਾਕੀ ਤੁਸੀ ੳਥੇ ਅਹ ਤੁਸੀ ਸੁਨੇਆ ਹੋਨਾ ਨਿਊਜ ਵੇਖੀ ਹੋਣੀ ਚੰਢੀਗੜ ਦੇ ਅੰਦਰ ਏਦਾ ਸਕੂਲ ਹੈਗੇ ਆ ਸਰਕਾਰੀ ਸਕੂਲ ਹੈਗੇ ਆ ੳਹ ਤੇ ਮਤਲਬ ੳਥੇ ਮਤਲਬ ਜਾ ਕੇ ਤੁਸੀ ਏਦਾ ਕੳਗੇ ਏਹ ਪ੍ਰਾਈਵੇਟ ਸਕੂਲ ਏ ਮਤਲਬ ਫੀਸ ਵਗੈਰਾ ਸਭ ਬੱਚੇਆ ਦੀ ਮਾਫ ਏ ਤੇ ਮਤਲਬ ਐਲ ਈ ਡੀ ਰੂਮ ਲਗੇਆ ਹੋਏਆ। ਸਮਾਰਟ ਰੂਮ ਹੈਗਾ, ਕੰਪਿਊਟਰ ਲੈਬ ਸਭ ਕੁਛ ਹੈਗਾ, ਮਤਲਬ ਪ੍ਰਾਈਵੇਟ ਦੀ ਤਰਾਂ, ਪ੍ਰਾਈਵੇਟ ਤੋ ਵੀ ਵਧੀਆ ਹੈਗਾ।
ਕਿ ਗੌਰਮੈਂਟ ਸਕੂਲ ਚ ਪੜਦੇ ਆ, ਕੀ ਨਾ ਸਾਡੇ ਚ ਅਸੀ ਸੈਕਿੰਡ ਜਾ ਤਰਡ, ਫੋਰਥ ਪਤਾ ਨੀ ਜਾਵਾਗੇ ਨਾ ਤੇ ੳਥੇ ਐਲ ਈ ਡੀਆ ਲੱਗੀਆ ਹੋਈਆ ਨੇ। ਅੱਛਾ ਜੀ, ਮੈ ਕੇਆ ਅਸੀ ਪ੍ਰਾਈਵੇਟ ਪੜੇ ਆਂ, ਸਾਡੇ ਤੇ ਸੀ ਨੀ ਹਾ ਮੈ ਕੇਅ ਸਾਡੀ ਮੈ ਕੇਅ ਅਸੀ ਪ੍ਰਾਈਵੇਟ ਪੜੇ ਆ ਸਾਡੇ ਤਾ ਲੱਗੀ ਨੀ ਹੋਈਆ।
ਹਾਂਜੀ-ਹਾਂਜੀ ਨਈ ਹੁਣ ਤੇ ਮਤਲਬ ਵਧੀਆ ਹੋ ਗਿਆ ਸਬ
ਪ੍ਰਾਈਵੇਟ ਤੋ ਵਧੀਆ ਹੁਣ ਫੇਰ ਗੌਰਮੈਂਟ ਐ।
ਗੌਰਮੈਂਟ ਸਕੂਲ ਏ, ਸਹੀ ਕੇਆ ਤੁਸੀ। ਬਾਕੀ ਹੁਣ ਤੇ ਸਟੱਡੀ ਦੇ ਬੇਸ ਤੇ ਅਸੀ ਮਤਲਬ ਜੇ ਅਸੀ ਤੇ ਈਮਾਨ ਰੱਖਨੇ ਆ। ਕਿ ਜੇੜੇ ੳ ਬੰਦੇ ਬੱਚੇ ਪਢ਼ ਰਏ ਨੇ ੳਥੇ ਕਿ ੳ ਕਿੰਨਾ ਉਚਾ ਮਤਲਬ ਕਰ ਸਕਨੇ ਨੇ ਅਪਨੇ ਫਿਊਚਰ ਨੂੰ ਮਤਲਬ ਜਦੋ ਅਸੀ ਪੜਦੇ ਸੀ ਤੇ ਮਤਲਬ ਏਨੀ ਫੈਸਿਲਿਟੀ ਨੀ ਸੀਗੀ ਅੱਜ-ਕਲ ਦੇ ਬੱਚੇਆ ਨੂੰ ਬੋਤ ਫੈਸਿਲਿਟੀ ਤੇ ਅੱਜ-ਕਲ ਸੈਕਿੰਡ ਕਲਾਸ ਦਾ ਬੱਚਾ ਏਨੀ ਚੱਪੜ-ਚੱਪੜ ਇੰਗਲਿਸ਼ ਬੋਲਦਾ ਏਆ।
ਹੂੰ ਹਾਜੀ-ਹਾਜੀ ਏ ਤੇ ਹੈਈ ਐ।
ਹੂੰ ਬਾਕੀ ਹੁਣ ਤੇ ਪਤਾ ਨੀ ਕੇੜੀ-ਕੇੜੀ ਬੁੱਕਸ ਲੱਗੀਆ ਨੇ ਬੱਚੇਆ ਨੂੰ, ਈ ਵੀ ਐਸ ਦੀ ਬੁੱਕ ਸਾਡੇ ਜਦੋ ਅਸੀ ਪੜਦੇ ਸੀ ਜਦ ਆਈ ਸੀ, ਮਤਲਬ, ਮਤਲਬ ਅ ਅਸੀਂ ਲਗਾ ਸਕਨੇ ਆ, ਚੌਥੀ ਦੇ ਅੰਦਰ ਆਈ ਸੀ। ਹੁਣ ਤੇ ਬੱਚਿਆਂ ਨੂੰ ਪਹਿਲੀ ਕਲਾਸ ਦੇ ਅੰਦਰ ਹੀ ਈ ਵੀ ਐਸ ਦੀ ਬੁੱਕ ਲੱਗੀ ਹੋਈ ਏ।
ਏ ਤੇ ਹੈ ਬੱਚਿਆ ਨੂੰ
ਹਾਂਜੀ, ਹਾਂਜੀ।
ਫੇਰ ਨ‌ਈ ਤੇ ਸੈਕਿੰਡ ਤੇ ਹੈ ਈ ਐ।
ਹਾਂਜੀ। ਸਾਡੇ ਕੋਲ ਤੇ ਤੀਜੀ ਚ ਆਈ ਸੀ। ਤੀਜੀ, ਚੌਥੀ ਚ
ਸਾਡੇ ਕੋਲ ਪਤਾ ਨੀ ਕਦੋ ਆਏ ਸੀ। ਫੌਰਥ ਚ ਆਈ ਸੀ। ਸਾਡੇ ਸੀਨੀਅਰ ਸੀ ਮੈ ਫੌਰਥ ਤੋ ਆਈ ਸੀ, ਪਤਾ ਨੀ ਫਿਫਥ ਤੋ ਲੱਗੀ ਸੀ। ਨ‌ਈ, ਫੋਰ ਤੋ ਲੱਗੀ ਸੀ। ਕਿਉਕਿ ਥਰਡ ਤੱਕ ਤੇ ਨ‌ਈ ਸੀ। ਓਸ ਟਾਈਮ ਕੰਪਿਊਟਰ ਲਾਇਆ ਸੀ। ਓਨਾਂ ਨੇ ਕੰਪਿਊਟਰ, ਡਰਾਇੰਗ, ਜੀ ਕੇ, ਹਿੰਦੀ, ਇੰਗਲਿਸ਼, ਮੈਥ ਸੀ।
ਚਲੋ, ਠੀਕ ਐ ਭੈਣ ਜੀ। ਮੈਨੂੰ ਫੋਨ ਆ ਰਿਹਾ ਕਿਸੇ ਦਾ
ਚਲੋ, ਠੀਕ ਆ। ਮੈਂ ਕਰਦੀ ਮੇਰੀ ਕੋਲ ਆ ਗਈ। ਓਕੇ